ਹੈਲੋ।
ਹੈਲੋ ਸਸ਼੍ਰੀ ਕਾਲ ਜੀ।
ਸਸ਼੍ਰੀ ਕਾਲ ਜੀ, ਵਦੀਆ-ਵਦੀਆ ਤੁਸੀਂ ਸੁਨਾਓ ਤੁਆਡੇ ਕੀ ਹਾਲ ਨੇ?
ਅਸੀਂ ਵੀ ਵਦੀਆ, ਹੋਰ ਕਿੱਥੇ ਅੱਜ-ਕੱਲ ਰੈਂਦੇ ਓਂ?
ਮੈਂ ਤੇ ਬਸ ਏਦਰ ਈ ਹੈਗੀ ਆਂ ਲੋਕਲ ਈ ਆਂ। ਬਸ ਮੈਂ ਤੁਆਨੂੰ ਪਿੱਛੇ ਜੇ ਫੋਨ ਕੀਤਾ ਸੀ ਤੇ ਤੁਸੀਂ ਰਿਸੀਵ ਨੀ ਕੀਤਾ। ਫੇਰ ਤੁਸੀਂ ਸਟੇਟਸ ਵਗੈਰਾ ਪਾਏਆ ਫੇਰ ਮੈਨੂੰ ਪਤਾ ਲੱਗੇਆ ਕਿਤੇ ਗਏ ਦੇ ਓ ਕਿੱਥੇ ਗਏ ਦੇ ਓ ਅੱਜ-ਕੱਲ?
ਅਸੀਂ ਗਏ ਹੋਏ ਸੀ ਬਸ ਓ ਬੇਟੇ ਦੇ ਹੱਥ ਫੋਨ ਹੁੰਦੈ ਕਈ ਵਾਰੀ ਓਈ ਫਿਰ ਪਤਾ ਵੀ ਨੀ ਲੱਗਦਾ ਕਿ ਕੀਦਾਂ ਫੋਨ ਆਏਆ ਕੀਦਾਂ ਨਈੰ। ਕਈ ਵਾਰੀ ਮਿਸ ਹੋ ਜਾਂਦਾ ਤੇ ਨਾਲੇ ਅਸੀਂ ਬਾਰ ਵੀ ਗਏ ਹੋਏ ਸੀ ਟੂਰ ਤੇ। ਥੋੜਾ ਜਾ ਛੁੱਟੀਆਂ ਸੀਗੀਆਂ ਅਸੀ ਕਿਆ ਘੁੰਮ ਆਈਏ ਥੋੜਾ ਜਾ ਬੱਚੇਆਂ ਨੂੰ ਲੈ ਕੇ। ਬਸ ਉੱਥੇ ਗਏ ਹੋਏ ਸੀ ਹਿਲ ਸਟੇਸ਼ਨ ਤੇ ਗਏ ਹੋਏ ਸੀਗੇ ਚਿੰਤਪੁਰਨੀ, ਜਵਾਲਾ ਜੀ। ਗਏ ਸੀ ਉੱਪਰ ਬੰਗਲਾ ਮੁੁਖੀ ਸਾਰਾ ਘੁੰਮ ਕੇ ਆਏਆਂ ਅਸੀਂ।
ਅੱਛਾ ਬੋਹ ਵਦੀਆ ਕੀਤਾ ਤੁਸੀ ਤੇ ਘੁੰਮਦੇ ਰੈੰਦੇ ਜੀ ਕਿਵੇਂ ਦਾ ਗਿਆ ਤੁਆਡਾ ਟੂਰ ਫੇਰ?
ਬੋਹ ਵਦੀਆ ਸੀਗਾ। ਬੋਹ ਜ਼ਾਅਦਾ ਵਦੀਆ ਰਿਆ ਬਸ ਏ ਕੀ ਥੋੜਾ ਜਾ ਇੰਸੀਡੈਂਟ ਹੋ ਗਿਆ ਸੀ ਓਥੇ। ਮਦਰ ਇਨ ਲੋ ਥੋੜੇ ਜੇ ਅ ਮਤਲਬ ਓਨਾਂ ਨੂੰ ਹਾਰ ਸਟ੍ਰੋਕ ਹੋ ਗਿਆ ਸੀਗਾ। ਤੇ ਓਦੀ ਵਜਾ ਨਾ ਥੋੜ, ਹਾਂਜੀ
ਓਦਰ ਈ?
ਹਾਂਜੀ-ਹਾਂਜੀ ਓਨ ਦੀ ਵੇ ਈ ਹੋ ਗਿਆ ਸੀਗਾ। ਤੇ ਓਦੀ ਵਜਾ ਨਾਲ ਥੋੜਾ ਜਾ ਸਾਨੂੰ ਨੂੰ ਪਰੇਸ਼ਾਨੀ ਮਤਲਬ ਦੇਖਨੀ ਪਈ ਮੰਮਾ ਮਦਰ ਇਨ ਲੋਅ ਕਰਕੇ ਈ ਅਦਰਵਾਈਜ਼ ਬੋਤ ਅੱਛਾ ਸੀ ਹਿਲ ਸਟੇਸ਼ਨ ਵਗੈਰਾ ਸਬ ਬੋਤ ਅੱਛੇ ਵਿਊਜ਼ ਬੋਤ ਅੱਛਾ ਫਸਟ ਟਾਈਮ ਅਸੀਂ ਦੇਖਿਆ। ਤੇ ਬੋਤ ਵਦੀਆ ਸੀਗਾ ਹਾਂ ਬਸ ਹੋਏਆ ਕੀ ਸੀ
ਤੇ ਕੌਨ-ਕੌਨ ਗਿਆ ਸੀਗਾ?
ਸਾਰੇ ਮਤਲਬ ਮਦਰ ਇਨ ਲੋਅ ਸੀ, ਮੇਰੇ ਫਾਦਰ ਇਨ ਲੋਅ ਸੀਗੇ। ਬੇਟਾ ਮਤਲਬ ਹਸ ਮਤਲਬ ਸਾਰੇ ਗਏ ਸੀਗੇ। ਸਾਰੀ ਫੈਮਿਲੀ ਗਈ ਸੀ। ਹਾਂਜੀ। ਤੇ ਐਕਚੁਲੀ ਨਾ ਮੁੰਡਨ ਕਰਵਾਣਾ ਸੀਗਾ, ਬੇਟੇ ਦਾ ਤੇ ਸਾਡੇ ਨਾ ਚਾਲਾ ਜੀ ਵੀ ਉਤਰਦੇ ਨੇ ਵਾਲ ਤੇ ਅਸੀਂ ਉੱਥੇ ਜਾਣਾ ਸੀਗਾ ਤੇ ਪਹਿਲੇ ਤੇ ਆ ਜਾ ਨੀ ਪਾਏ ਸੀ। ਕੁਛ ਫੈਮਿਲੀ ਰੀਜ਼ਨ ਸੀ। ਤੇ-ਤੇ ਹੁਣ, ਅਸੀਂ ਪ੍ਰੋਗਰਾਮ ਬਣਾਇਆ ਸੀਗਾ ਤੇ ਅਸੀਂ ਕਿਹਾ ਚਲੋ ਹੋ ਆਨੇ। ਹਲੇ ਛੋਟ ਛੂਟੀਆਂ ਵੀ ਨੇ, ਨਾਲੇ ਕੰਮ ਵੀ ਹੋਜੇਗਾ ਐਹ ਵਾਲਾ।
ਠੀਕ ਏ, ਠੀਕ ਏ। ਛੋਟੀਆਂ ਛੁੱਟੀਆਂ 'ਚ ਈ ਬੰਦਾ ਬਾਹਰ ਜਾ ਸਕਦਾ ਐ। ਅਗਰ ਬਿਜ਼ੀ ਲਾਈਫ ਹੋਏ ਨਾ ਬੰਦੇ ਦੀ, ਤੁਹਾਨੂੰ ਪਤਾ ਅੱ ਅੱਜ-ਕੱਲ੍ਹ ਸਭ ਬਿਜ਼ੀ ਨੇ ਤੇ ਥੋੜ੍ਹਾ ਬਹੁਤਾ ਹਾਂ ਬਈ ਇਹੀ ਐ। ਟਾਈਮਿੰਗ ਤੇ ਅੱਜ-ਕੱਲ ਦੇਖਣੀ ਪੈਂਦੀ ਏ। ਬਸ ਹੁਣ ਛੁ ਛੁੱਟੀਆਂ ਚਲਦੀਆਂ। ਚਲੋ ਵਧੀਆ ਕੀਤਾ ਜੇ, ਛੁੱਟੀਆਂ 'ਚ ਹੋ ਆਏ ਓ।
ਹੋਰ ਕੀ, ਫੇਰ ਅੱਗੇ ਟਾਈਮ ਨੀ ਸੀ ਇਹਨਾਂ ਕੋਲ ਵੀ। ਇਹ ਵੀ ਬਿਜ਼ੀ ਸੀਗੇ। ਫਿਰ ਤਾਂ ਕਰਕੇ ਬਸ ਹੋਇਆ ਕੀ ਸੀ, ਚਿੰਤਪੁਰਨੀ ਨਿਕਲੇ ਸੀਗੇ ਅਸੀਂ। ਇ ਧਰੋਂ ਦੀ ਸਿੱਧਾ, ਠੀਕ ਐ। ਅਸੀਂ ਸਾਨੂੰ ਬਹੁਤ ਇੰਜੋਏ ਕੀਤਾ। ਅਸੀਂ ਬਹੁਤ ਇੰਜੋਏ ਕਰਦੇ ਹੋਏ ਗਏ। ਨਾਲੇ ਇਹਦੀ ਭੂਆ ਵੀ ਸੀਗੀ ਸਾਰੇ ਗਏ ਹੋਏ ਸੀ। ਤੇ ਚਿੰਤਪੂਰਨੀ ਤੇ ਬਹੁਤ ਵਧੀਆ ਦਰਸ਼ਨ ਹੋਗੇ ਸਾਨੂੰ। ਅਸੀਂ ਚੜ੍ਹਾਈ ਵੀ ਕੀਤੀ, ਬਹੁਤ ਵਧੀਆ ਦਰਸ਼ਨ ਹੋਗੇ ਅਹ ਲਾਈਨਾਂ 'ਚ ਲੱਗਣਾ ਪਿਆ। ਪਰ ਕੋਈ ਗੱਲ ਨੀ ਉਹ ਤੇ ਛੁੱਟੀਆਂ ਨੇ ਰਸ਼ ਤੇ ਹੁੰਦਾ ਈ ਆ ਹਰ ਜਗ੍ਹਾ ਤੇ ਇਨਾ ਸਫ਼ਰ ਅਸੀਂ ਕਰ ਕੀਤਾ ਤੇ ਬਟ ਇੰਜੋਏ ਵੀ ਕੀਤਾ। ਉਸ ਤੋਂ ਬਾਅਦ ਮੰਮੀ ਉਥੋਂ ਤੱਕ ਤੇ ਠੀਕ ਸੀਗੇ। ਉਸ ਤੋਂ ਬਾਅਦ ਫਿਰ ਅਸੀਂ ਜਵਾਲਾ ਜੀ ਗ‌ਏ, ਕਿ ਜਵਾਲਾ ਜੀ ਹੀ ਉਤਰਨੇ ਸੀਗੇ ਉਹਦੇ ਵਾਲ। ਤੇ ਫੇਰ ਅਸੀਂ ਉਹ ਤੋਂ ਬਾਅਦ ਜਵਾਲਾ ਜੀ ਦੀ, ਕੈਬ ਵਗੈਰਾ ਕੀਤੀ ਜੋ ਵੀ। ਤੇ ਮਦਰ ਇਨ ਲੋਅ ਨੇ ਹਾਂ, ਮਦਰ ਇਨ ਲੋਅ ਨੂੰ ਪ੍ਰੌਬਲਮ ਹੁੰਦੀ ਆ। ਮਤਲਬ ਉਹ ਨਾ ਸਫ਼ਰ ਨੀਂ ਕਰ ਪਾਂਦੇ। ਉ ਗੱਡੀ ਵਗੈਰਾ 'ਚ।
ਅੱਛਾ ਤੇ ਉਹਨਾਂ ਨੂੰ ਪਹਿਲੇ ਵੀ ਐਹ ਦਿੱਕਤ ਰਹਿੰਦੀ ਐ। ਏਦਾਂ ਮਤਲਬ, ਬਈ ਸਫ਼ਰ ਨ੍ਹੀਂ ਕਰ ਸਕਦੇ।
ਹਾਂ, ਮਤਲਬ ਪਹਿਲੇ ਵੀ ਦਿੱਕਤ ਰਹਿੰਦੀ ਸੀਗੀ। ਬਟ ਐਹ, ਸਾਨੂੰ ਐਹ ਨ੍ਹੀਂ ਸੀਗਾ ਕਿ ਇੰਨਾ ਜ਼ਿ ਦਾ ਹੋਜੇਗਾ ਮਤਲਬ, ਕਿ ਹਾਟ-ਸਟ੍ਰੋਕ ਨੂੰ ਇੱਕਦਮ
ਜਾਂਦੇ ਹੁਨੇ ਨੇ ਬਾਅਦ
ਹਾਂ। ਉਹ ਮੈਡੀਸਿਨ ਵਗੈਰਾ ਨਾ ਠੀਕ ਹੋ ਜਾਂਦੇ ਸੀ। ਮਤਲਬ ਜਿਵੇਂ, ਟੋਫੀ ਵਗੈਰਾ ਖਾਂਲੀ ਟੀ ਜਾਂ ਕੁਛ। ਹਾਂ, ਉਹਦੇ ਨਾਲ ਠੀਕ ਹੋ ਜਾਂਦੇ ਸੀਗੇ।
ਸਫ਼ਰ ਵਿੱਚ ਵੈਸੇ ਵੀ ਸਫ਼ਰ ਵਿੱਚ ਵੈਸੇ ਵੀ ਕਈਆਂ ਨੂੰ ਹੋ ਜਾਂਦਾ। ਜੀ ਹਾਂ ਵੀ ਦਿਲ ਵਗੈਰਾ ਹੁੰਦਾ ਕੱ ਚਾ ਹੁੰਦਾ। ਕਈਆਂ ਨੂੰ ਘਬਰਾਹਟ ਹੁੰਦੀ ਏ। ਹੁੰਦੀ ਏ ਕਈਆਂ ਨੂੰ ਤੇ ਕੋਈ ਗੋਲੀ ਵਗੈਰਾ ਖਾ ਲੈਂਦੇ ਨੇ ਕਈ 'ਤੇ। ਉਹ ਤੇ ਠੀਕ ਰਹਿੰਦਾ ਤੇ ਅੱਛਾ ਏਨਾਂ ਨੂੰ ਹੈਗੀ ਸੀਗਾ
ਹਾਂ, ਹਾਂਜੀ-ਹਾਂਜੀ। ਬਸ ਇੱਥੋਂ ਦਵਾਈ ਵੀ ਲੈ ਕੇ ਗਏ ਸੀ। ਮੈਡੀਸਿਨ ਲੈ ਕੇ ਗਏ ਸੀ। ਪਰ ਓਈ ਐ ਕਿ ਜੋ ਰੱਬ ਨੂੰ ਮਨਜ਼ੂਰ ਹੋਵੇ। ਫ਼ੇਰ ਓਦੇ ਅੱਗੇ ਤੇ ਕਿਸੀ ਦੀ ਚੱਲਦੀ ਵੀ ਨੀ ਹੈਗੀ ਨਾ। ਫ਼ੇਰ ਇੱਥੋ ਜਵਾਲਾ ਜੀ ਨਿ ਕਲੇ ਫੇਰ ਚਿੰਤਪੁਰਨੀ 'ਤੋਂ। ਤੇ ਫੇਰ ਉੱਥੋ ਈ ਫੇਰ ਮੰ ਮੰਮੀ ਜੇੜ੍ਹੇ ਮਤਲਬ ਜੇੜੇ ਦੁਵਾਰ ਐ ਨਾ। ਉਦੇ ਬਾਰ ਈ ਮੰਮੀ ਦੀ ਹਾਲਤ ਇੰਨੀ ਜ਼ਿਆਦਾ ਖ਼ਰਾਬ ਹੋਗੀ ਸੀਗੀ। ਕਿ ਪੁੱਛੋ ਕੁੱਛ ਨਾ, ਮਤਲਬ ਧੜਕਣ ਤੇਜ਼। ਹਾਟ-ਬੀਟ ਤੇਜ਼ ਹੋਗੀ ਮੰਮੀ ਦੀ। ਓਥੇ ਪ੍ਰੈਸ ਵਗੈਰਾ ਕੀਤਾ। ਬਟ, ਕੋਈ ਰਿਸਪੋਂਸ ਨੀ ਫੇਰ ਐਟੇ ਟਾਈਮ ਅਸੀਂ ਕਿਸੇ, ਮਤਲਬ ਬੇਗਾਨਾ ਸ਼ਹਿਰ ਐ ਤੇ ਪਤਾ ਵੀ ਨਹੀ ਹੁੰ ਦਾ ਕਿ ਬਂਦ ਕਿੱਥੇ ਜਾਏ, ਹਾਂ ਹਰ ਬੜਾਹਟ ਵਿੱਚ ਇਕਦਮ ਸਾਰੇ ਘਬਰਾ ਗਏ ਸੀਗੇ। ਕਿ ਕੀ ਹੋ ਗਿਆ, ਤੇ ਕਿਸੇ ਨੇ ਦੱਸਿਆ, ਕਿ ਇੱਥੇ ਮੈਡੀ ਅਂਕਲ ਹੈਗੇ, ਉੱਥੋਂ ਪਤਾ ਕਰੋ। ਉੱਥੋਂ ਪਤਾ ਕੀਤਾ ਤੇ ਉਨਾਂ ਨੇ ਕੇਆ ਏਦਾਂ ਘਾ ਮਤਲਬ ਹੋਸਪੀਟਲ ਹੈ ਇਕ। ਮਤਲਬ ਥੋੜ੍ਹੀ ਦੂਰ ਜਾ ਕੇ ਫੇਰ, ਉੱਥੇ ਤੁਸੀਂ ਲੈ ਜਾਓ, ਤੇ ਉਨਾਂ ਨੇ ਜਵਾਬ ਦੇਤਾ ਤੇ ਹੋਸਪਿਟਲ ਲੈਗੇ, ਤੇ ਫੇਰ ਉਸ ਤੋਂ ਬਾਅਦ ਉਨਾਂ ਨੇ ਅਗੇ ਕਾਂਗੜਾ ਰੈਫਰ ਕਰ ਦਿੱਤਾ। ਉਨਾਂ ਨੂੰ। ਮਤਲਬ ਜ਼ਿਆਦਾ ਤਬੀਅਤ ਖ਼ਰਾਬ ਹੋ ਗੀ, ਬੋਹਤ ਜ਼ਿਆਦਾ, ਫੇਰ ਉੱਥੇ ਕਾਂਗੜਾ ਲੈ ਕੇ ਗਏ ਕਾਂਗੜਾ ਤੁਹਾਨੂੰ ਪਤਾ, ਉਤੋਂ ਬਹੁਤ ਉੱਪਰ ਏ ਜਾ ਕੇ ਤੇ ਫੇਰ ਬੱਸ। ਫੇਰ ਲੈ ਕੇ ਗਏ ਉਨਾਂ ਨੂੰ, ਫੇਰ ਉੱਥੇ ਵੀ ਮਤਲਬ ਇਕ ਦਿਨ ਉਨਾਂ ਨੇ ਐਭੂਂਲੈਂਸ ਵਿਚ ਕਿਉਂਕਿ ਉ। ਚਾਲ ਫਿਰ ਤੇ ਸਕਦੇ ਨੀ ਸੀਗੇ। ਫੇਰ ਐਂਬੂਲੈਂਸ ਕੀ
ਏ ਤੇ ਤੁਆਨੂੰ, ਏਹ ਤੇ ਤੁਆਨੂੰ, ਬੋਤ ਦਿੱਕਤ ਦਾ ਸਾਮਣਾ ਕਰਨਾ ਪੈ ਗਿਆ ਤੁਸੀਂ ਬਾਈ ਉ ਭੋਜਲੀ ਹੋਗੀ ਏ, ਇਕ ਤਰ੍ਹਾਂ ਦੀ ਹਾਂ ਬਈ ਬੰਦੇ ਨੂੰ।
ਤੇ ਬੱਸ ਉਈ ਇੰਸੀਡੈਂਟ ਕਰਕੇ ਨਾ, ਥੋੜਾ ਜੇਆ ਮੂਡ ਵੀ ਖ਼ਰਾਬ ਹੋ ਗਿਆ, ਬਾਕੀ ਤਾਂ ਬੋਤ ਵਧੀਆ ਸੀ ਬੋਤ ਮਜ਼ਾ ਵੀ ਆਇਆ ਸੀਗਾ, ਬੱਸ ਫਿਰ ਉਸ ਤੋਂ ਬਾਅਦ ਫੇਰ ਉਸ ਤੋਂ ਬਾਅਦ, ਉਨਾ ਨੂੰ ਲੈ ਕੇ ਗਏ, ਉੱਥੇ ਤੇ ਉਹ ਕੇਂਦੇ ਜੇ ਏਨਾਂ ਨੂੰ ਐਡਮਿਟ ਮਤ ਲਬ ਰੱਖਾਂਗੇ, ਅਸੀਂ ਇਕ ਦਿਨ। ਤੇ ਫੇਰ ਉਨਾਂ ਨੇ ਗੁਲੂਕੋਸ ਵਗ਼ੈਰਾ ਲਗਾਇਆ, ਈਕੋ ਵਗੈਰਾ ਹੋਈ, ਸਾਰੇ ਟੈਸਟ ਵਗੈਰਾ ਹੋਏ, ਉ ਕੇਂਦੇ ਏਨਾਂ ਦੇ ਹਾਰਟ ਦੀ ਥੋੜੀ ਜੀ ਲੱਗ ਰੀ, ਜੇੜੀ ਪ੍ਰੋਬਲਮ ਹੈਗੀ ਏ ਬਈ ਤੁਸੀਂ ਹੁਣ, ਏਥੇ ਤੇ ਏਨਾਂ ਦਾ ਟ੍ਰੀਟਮੈਂਟ ਹੋ ਨਹੀਂ ਸਕਦਾ ਤੇ ਉਹ ਆਪਣੇ ਸੈ਼ਰ ਜਾ ਕੇ, ਮਤਲਬ ਉੱਥੇ ਜਾ ਕੇ ਏਨਾਂ ਦਾ ਕਰਵਾਣਾ। ਪਏਗਾ, ਫੇਰ ਅਸੀਂ ਕਿਸੇ ਤਰ੍ਹਾਂ ਉੱਥੋਂ ਛੁੱ ਟੀ ਲਿੱਤੀ, ਥੋੜਾ ਮੰਮੀ ਸਟੇਬਲ ਹੋਏ, ਥੋੜਾ ਚੱਲਣ ਫਿਰਨ ਜੋਗੇ ਹੋਏ। ਅਸੀਂ ਇੱਕ ਦਿਨ ਬਾਅਦ ਉਹਨਾਂ ਨੇ ਛੁੱਟੀ ਦਿੱਤੀ, ਫੇਰ ਅਸੀਂ ਅਗਲੇ ਦਿਨ ਵਿਚਾਰੇ, ਆਪਣੇ ਮੁੰਡੇ ਦਾ ਅਸੀਂ ਕਰਵਾਇਆ ਮੁੰਡਨ, ਵਲਕੀ ਮੁੰਡਨ ਵੀ ਨੀ ਹੋਇਆ ਸੀ। ਨਾ-ਨਾ ਬਲਕਿ ਮੰਮੀ ਤੇ ਪਰੇਸ਼ਾਨ ਹੋਗੇ ਸੀਗੇ। ਉਹ ਸੁੱਤੇ ਵੀ ਬੋਲ ਰੇ ਸੀ, ਹੁੰਦਾ ਹੈ ਨਾ ਉ ਕੇਂਦੇ ਨੇ ਨਾ ਮੋਲ ਨਾਲੋਂ ਵਿਆਜ ਪਿਆਰਾ, ਕਿ ਮਤਲਬ ਪੋਤਰਾ ਹੈ ਨਾ, ਤੇ ਫੇਰ ਉਦਾ ਹੋਦਾ ਈ ਏ ਉਨਾਂ ਨੂੰ, ਤੇ ਫੇਰ ਬੱਸ ਫੇਰ ਅਗਲੇ ਦਿਨ, ਫੇਰ ਮੰਮੀ ਨੂੰ ਨਹੀ ਲੈ ਕੇ ਗਏ, ਮੰਮੀ ਨੂੰ ਰੂਮ ਚ ਈ ਛੱਡਿਆ ਸੀ, ਫੇਰ ਅਸੀਂ ਸਾਰੇ ਗਏ ਸੀ। ਮੁੰਡਨ ਕਰਾ ਕੇ, ਤੇ ਫੇਰ ਅਸੀਂ ਉੱਥੇ ਜੋ ਕਰਨਾ ਸੀ ਕਰ
ਹੈ ਤੇ ਹੁਣ ਤੁਆਨੂੰ, ਆਪਣੇ ਬੇਟੇ ਦਾ ਮੁੰਡਨ ਵੀ ਯਾਦ ਰਏਗਾ, ਕਿ ਉਂਜ ਤੇ ਯਾਦ ਰੇਂਦਾ ਈ ਏ। ਤੇ ਕੁੱਝ ਜ਼ਿਆਦਾ ਮੈਮੋਰੇਬਲ ਹੋ ਗਿਆ, ਹੁਣ ਆਂਟੀ ਜੀ ਠੀਕ ਨੇ?
ਹਾਂ ਬੱਸ ਫੇਰ ਹੁਣ ਇੱਥੋਂ ਆਏ ਸੀਗੇ। ਤੇ ਹੁਣ ਮੰਮੀ ਦੇ ਟੈਸਟ ਟੂਸਟ ਕਰਵਾਏ ਬੱਸ ਉਦੇ ਵੀ ਚ ਬਿਜੀ ਚਲ ਰੇ ਸੀਗੇ ਕੁੱਛ। ਤਾਂ ਈ ਗੱਲਬਾਤ ਵੀ ਨੀ ਹੋ ਪਾ ਰੀ ਨੀ ਨਾ, ਤੇ ਫੇਰ। ਉ ਕੇਂਦੇ ਹੈਗੀ ਏ, ਪ੍ਰੋਬਲਮ ਹਾਰਟ ਦੀ ਬਟ ਏ ਕਿ ਮੈਡੀਸਨ ਦੇ ਨਾਲ ਠੀਕ ਹੋ ਜੇਗਾ, ਸਟੰਟ ਵਗੈਰਾ ਦੀ ਨੌਬਤ ਨਈ ਆਏਗੀ, ਮਤਲਬ ਤੁਸੀਂ ਜਲਦੀ ਪਕੜ ਚ ਆ ਗਏ ਉ, ਹਾਂ।
ਪਰਮਾਤਮਾ ਦਾ ਕਿ ਉੱਧਰ ਵੀ ਤੁਹਾਨੂੰ ਮਤਲਬ, ਹਾਂ ਡਾਕਟਰ ਕਈ ਵਾਰ ਇਹ ਹੋ ਜਾਂਦਾ। ਕਿ ਨਹੀਂ ਵੀ ਪਤਾ ਲੱਗਦਾ, ਕਿੱਥੇ ਲੈ ਕੇ ਜਾਏ ਬੰਦੇ ਦੀ ਹਾਲਤ ਬਹੁਤ ਜ਼ਿਆਦਾ ਵਿਗੜ ਜਾਂਦੀ ਹੈ।
ਆਹਟ ਵਿੱਚ ਹੋ ਗਏ ਸੀਗੇ, ਸਾਨੂੰ ਕੁੱਛ ਪਤਾ ਵੀ ਨੀ ਲੱਗ ਰਿਹਾ ਸੀਗਾ। ਕਿ ਕਿੱਥੇ ਜਾਈਏ ਕਿ
ਤੇ ਤੁਹਾਡੇ ਨਾਲ ਜੈਨਟਸ ਦੋ ਤਿੰਨ ਹੈਗੇ ਸੀ, ਉੱਧਰ?
ਹਾਂ, ਹਾਂ ਮੇਰੇ ਫਾ ਹੈਗੇ ਸੀਗੇ। ਮਤਲਬ ਪਾਪਾ ਸੀਗੇ, ਤੇ ਇਹ ਇਹ ਮੇਰੇ ਹਸਬੈਂਡ ਸੀਗੇ। ਅਸੀਂ ਸਾਰੇ ਸੀਗੇ ਤੇ ਕੁਛ ਉਨਾਂ ਨੇ ਨਾਲੇ ਮੇਰਾ ਬੱਚਾ ਛੋਟਾ ਮਤਲਬ ਕੈਰੀ ਕਰਨਾ ਬੋਤ ਮੁਸ਼ਕਿਲ ਹੈ ਨਾ ਕਿ ਉੱਥੇ ਜਾ ਕੇ ਖਾਣਾ ਖ ਖਾਣਾ ਵਾਣਾ ਦਾ ਵੀ ਭੁੱਲ ਕਿ ਸਾਨ
ਪਤਾ ਅਸੀ ਤੇ ਇਮੇਜਿਨ ਵੀ ਮਤਲਬ ਕਰਦਿਆਂ ਹੁੰਦਾ ਪਿਆ ਕਿ ਹਾਂ ਬਈ ਕਿਸੇ ਨਾਲ ਅਗਰ ਕੋਈ ਕਿੱਥੇ ਗਿਆ ਦਾ। ਆਪਣੀ ਮਨੋਕਾਮਨਾ ਉਤਾਰਨ ਦੇ ਲਈ ਤੇ ਅੱਗੇ ਜਾ ਕੇ ਉਦੇ ਨਾ ਏ ਏਦਾਂ ਦਾ ਇੰਸੀਡੈਂਟ ਹੋ ਜਾਏ ਤੇ ਕਿੱਦਾਂ ਮਤਲਬ ਰਿਐਕਟ ਕਰੇਗਾ ਓ ਪਰਸਨ ਅੱਗੇ ਨਾ ਤਸਵੀਰ ਜਈ ਬਣ ਰਈ ਐ ਕਿ ਹਾਂ ਬਈ ਐ ਹੋਇਆ ਹੋਣਾ ਤੁਸੀਂ ਦੱਸ ਰਏ ਹੋ ਤੇ ਇੱਕ ਸਟੋਰੀ ਮਤਲਬ ਪੂਰੀ ਅੱਖਾਂ ਦੇ ਸਾਹਮਣੇ ਆ ਰਈ ਮੇਰੇ ਇਸ ਟਾਈਮ ਵੀ ਹਾਂ ਬਈ ਕਿਵੇਂ ਇਸ ਹੈਂ ਟੈਕਲ ਕੀਤਾ ਹੋਨਾ ਇਸ ਪ੍ਰੋਬਲਮ ਨੂੰ ਤੁਸੀ
ਬੋਤ ਮੁਸ਼ਕਿਲ ਮਤਲਬ ਉਤੋਂ ਕੈਰੀ ਮਤਲਬ ਬੈਗ ਵਗੈਰਾ ਲੱਗੇਜ ਵਗੈਰਾ ਸੀਗਾ ਸਾਡਾ ਉੱਤੋਂ ਮੰਮੀ ਐਵੇਂ ਪਰੇਸ਼ਾਨ ਉਨਾਂ ਨੂੰ ਕੈਰੀ ਕਰਨਾ ਉਤੋਂ ਬੱਚੇ ਨੂੰ ਕੈਰੀ ਕਰਨਾ ਬੋ ਡਿਫੀਕਲਟ ਟਾਸਕ ਸੀਗਾ।
ਤੇ ਚਲੋ ਐ ਕਿ ਪਰਮਾਤਮਾ ਦਾ ਸ਼ੁਕਰ ਐ ਕਿ ਹੁਣ ਠੀਕ ਨੇ। ਹੁਨ ਸਟੇਬਲ ਨੇ ਔਰ ਸਟੰਟ ਵਗੈਰਾ ਦੀ ਵੀ ਨੌਬਤ ਨੀ ਆਈ। ਤੇ ਬਈ ਮੈਡੀਸਿਨਾਂ ਲਈ ਹੋ-ਹੋ ਰਿਆ ਸਈ। ਤੇ ਠੀਕ ਐ ਰਿਕਵਰ ਕਰ ਜਾਣਗੇ ਤੇ ਬੋਤ ਅੱਛੀ ਗੱਲ ਐ।
ਨਈ ਓ ਕੈ ਰਏ ਨੇ ਕਿ ਹੋ ਜਏਗਾ ਰਿਕਵਰ ਇੱਥੋਂ ਅੱਛਾ ਹੈਗਾ ਸਪੈਸ਼ਲਿਸਟ ਹੈਗਾ ਆਪਣੇ ਇ ਥਿੰਕ ਉਦੇ ਕੋਲ ਹੀ ਚੱਲ ਰਿਆ ਟ੍ਰਰੀਟਮੈਂਟ ਨਾ ਕਾਫੀ ਅੱਛਾ ਹੈ ਹਾਰਟ ਦਾ ਈ ਸਪੈਸ਼ਲਿਸਟ ਆ ਓ ਤੇ ਪੈਲੇ ਵੀ ਸਾਡੇ ਨੌਨ ਹੈਗੇ ਨੇ ਕੋਈ ਉਨਾਂ ਨੂੰ ਵੀ ਪ੍ਰੋਬਲਮ ਹੋਈ ਸੀ ਤੇ ਉਨਾਂ ਨੂੰ ਵੀ ਉੱਥੇ ਈ ਲੈ ਕੇ ਗਏ ਸੀ ਹਾਂਜੀ ਤੇ
ਧਿਆਨ ਦੇ ਨਾਲ ਇਮੀਡੀੇਏਟ ਵੀ ਖਾਇਆ ਹੋਣਾ ਫੇਰ ਤੇ
ਇਮੀਜੇਏਟ ਬਸ ਅ ਜਿਵੇਂ ਅਸੀਂ ਆਏ ਆਂ ਮੈਂ ਕੈ ਤੇ ਰਈ ਆਂ ਸਾਨੂੰ ਹੋ ਗੇ ਹਫ਼ਤਾ ਹੋ ਗਿਆ।
ਤੇ 'ਚ ਵੀ ਡਰ ਲੱਗਦਾ ਰਿਆ ਨਾ ਹੁਣ ਨਾ ਕੁੱਛ ਹੋ ਜਾ ਬਈ ਹਾਂ ਹੁੰਦਾ ਈ ਏ ਬੰਦੇ ਨੂੰ
ਚੀ ਦੱਸਾਂ ਅ ਮਤਲਬ ਜੋ ਇੱਕ ਬੰਦਾ ਆਪਣਾ ਬਜਟ ਲੈ ਕੇ ਚੱਲ ਰਿਆ ਹੁੰਦਾ ਉਸ ਨਾਲੋਂ ਜਾ ਦਾ ਮਤਲਬ ਅੱਗੇ ਓ-ਓ ਚੀਜ਼ ਆ ਜਾਂਦੀ ਆ ਨਾ ਕਿਉਂਕਿ ਮਤਲਬ ਐਮਰਜੈਂਸੀ 'ਚ ਕਿਤੇ ਵੀ ਜਾਣਾ ਨਾ ਤੁਸੀਂ ਉੱਥੇ ਨਾ ਐਕਚੁਲੀ ਪਤਾ ਕੀ ਹੈ ਨਾ ਟ੍ਰੇਨ ਜਾਂਦੀ ਐ ਨਾ ਤੁਸੀਂ ਜਾਂ ਤੇ ਆਪਣੀ ਗੱਡੀ 'ਚ ਗਏ ਹੋ ਤਾਂ ਬੋਤ ਵਧੀਆ ਠੀਕ ਐ ਲੇਕਿਨ ਤਾਨੂੰ ਅਗਰ ਹਿੱਲ ਸਟੇਸ਼ਨ 'ਚ ਡਰਾਈਵਿੰਗ ਨਈ ਆਂਦੀ ਏ ਤੁਸੀਂ ਨਈ ਲੈ ਕੇ ਗਏ ਨਾ ਤੇ ਤਾਨੂੰ ਦੂਸਰੇ ਦੇ ਉੱਤੇ ਡਿਪੈਂਡੈਂਟ ਰੈਣਾ ਪਏਗਾ ਜਿਵੇਂ ਕਿ ਅਸੀਂ ਰਏ ਸੀਗੇ ਅਸੀ ਸਾਨੂੰ ਕੈਬ ਕਰਨੀ ਥੋੜ੍ਹੀ ਦੂਰ ਜਾਣਾ ਕੈਬ ਕਰਨਾ ਪਿਆ ਠੀਕ ਐ ਉਦੇ ਵਿੱਚ ਜੋ ਉਨਾਂ ਨੇ ਮੂੰਹ ਮੰਗੀ ਕੀਮਤ ਮੰਗੀ ਨਾ ਸਾਨੂੰ ਉਹ ਦੇਣੀ ਪਈ ਹਾਂ ਮਤਲਬ ਕਿ ਸਾਡਾ ਤੇ ਡਬਲ
ਤੇ ਕਿਉਂਕਿ ਹੜਬੜੀ ਮੱਚੀ ਹੁੰਦੀ ਐ ਤੇ ਬੰਦੇ ਨੂੰ ਪਤਾ ਨੀ ਲੱਗਦਾ ਭੈਣਾਂ ਵੈਸ ਵੈਸੇ ਵੀ ਰੇਟ ਬਣਾਣ ਦਾ ਤੇ ਕੋਈ ਓ ਈ ਨੀ ਓਪਸ਼ਨ ਈ ਨੀ ਬਚਦਾ ਇਸ ਕੰਡੀਸ਼ਨ 'ਚ ਹੁੰਦਾ ਕਿ ਬੰਦਾ ਹਾਂ ਬਈ ਹੋਏ ਜੋ ਵੀ ਐ ਪਰ ਹਾਂ ਐ ਤੁ ਸਈ ਕੈ ਰਏ ਹੋ ਕਿ ਅਗਰ ਬੰਦੇ ਕੋਲ ਬਈ ਪੈਸੇ ਪੂ ਵਗੈਰਾ ਪੂਰੇ ਹੋਣੇ ਚਾਈਦੇ ਨੇ ਅਗਰ ਬੰਦਾ ਆਪਣਾ ਇੱਕ ਬਜਟ ਬਲਾ ਬਣਾ ਕੇ ਚੱਲਦਾ ਕਿ ਸਾਨੂੰ ਇੰਨੇ ਚਾਈਦੇ ਚਲੋ ਥੋੜੇ ਤੇ ਫਾਲਤੂ ਵੈਸੇ ਵੀ ਲੈ ਕੇ ਜਾਂਦਾ। ਪਰ ਐਵੇਂ ਜੇ ਸ ਸਿਚੁਏਸ਼ਨ ਤੇ ਕੋਈ ਇਮੇਜਿਨ ਵੀ ਨ ਕਰਕੇ ਜਾਂਦਾ ਨਾ ਕਿ ਹਾਂ ਸਾਡੇ ਨਾਲ ਐਸਾ-ਐਸਾ ਕੁਛ ਹੋਜੇ। ਤਾ ਤੇ ਸਾਨੂੰ ਇਸ ਤੋਂ ਵੀ ਡਬਲ ਪੈਸੇ ਦੀ ਜਰੂਰਤ ਪੈ ਸਕਦੀ ਏ ਤੇ ਫਿਰ ਤੁਸੀ ਖਾਡ ਵਗੈਰਾ ਕਿੱਥੋਂ ਕੀ ਅ
ਬੱਸ ਕੁਛ ਤਾਂ ਅਸੀਂ ਲੈ ਕੇ ਗਏ ਸੀਗੇ, ਤੇ ਸ਼ੁਕਰ ਐ ਫਾਦਰ ਇਣਲੋ ਗਏ ਸੀਗੇ, ਕੁਛ ਓਨਾਂ ਨੇ ਕੈਰੀ ਕੀਤੇ ਹੋਏ ਸੀ। ਕੁਛ ਅਸੀਂ ਵੀ ਨਾਲ ਲੈਗੇ ਕਾਡਸ ਵਗੈਰਾ ਸੀਗੇ ਸਾਡੇ ਕੋਲ, ਤੇ ਮਤਲਬ ਅਸੀਂ ਓਨਾਂ ਦੇ ਥਰੂ ਮਤਲਬ ਜਾਂ ਫਿਰ ਅਪਣੇ ਚ ਚਾਚਾ ਜੀ ਨੇ ਓਨਾਂ ਨੂੰ ਮਤਲਬ ਥੋੜਾ ਹੈਲਪ ਲਈ ਕੇਆ
ਥੋੜਾ ਸ਼ੁਕਰ ੲੈ ਕਿ ਅੱਜ-ਕੱਲ, ਅੱਜ-ਕੱਲ ਔਨਲਾਈਨ ਡਰਜਕਸ਼ਨ ਹੋ ਜਾਂਦੀਆਂ ਨੇ ਕਾਟਸ ਵਗੈਰਾ ਵੀ ਹੁੰਦੇ ਨੇ ਲੋਕਾਂ ਕੋਲ, ਠੀਕ ਐ ਨਾ ਵਧੀਆ ਗੱਲ ਐ
ਔਰ ਕੇਆ, ਨੀ ਇਸ ਚੀਜ਼ ਦੀ ਸੂਲਤ ਤੇ ਬੋਤ ਹੈਗੀ ਐ, ਬਾਕੀ ਏ ਕਿ ਚਲੋ ਮੈਮਰੀਜ਼ ਫੇਟ ਹੋ ਗਿਆ ਸੀ।
ਆਂ ਹਾਂ, ਵਧੀਆ ਈ ਐ। ਚਲੋ, ਅੰਤ ਭਲਾ ਸੋ ਸਭ ਭਲਾ। ਹਾਂਜੀ-ਹਾਂਜੀ, ਚਲੋ ਫੇਰ ਠੀਕ ਐ ਜੀ, ਓਕੇ ਜੀ। ਓਕੇ ਜੀ, ਬਾਏ ਜੀ।
ਬਾਏ-ਬਾਏ।